ਸਤਿ ਸ੍ਰੀ ਅਕਾਲ ਭੈਣ ਜੀ ਹੋਰ ਸੁਣਾਓ ਠੀਕ ਠਾਕ।
ਬਿਲਕੁਲ ਠੀਕ ਤੁਸੀਂ ਸੁਣਾਓ ਘਰ ਸਭ ਠੀਕ ਹੈ।
ਹਾਂਜੀ ਸਭ ਠੀਕ ਨੇ ਜੀ ਤੁਸੀਂ ਸੁਣਾਓ? ਸਭ ਵਧੀਆ ਉਧਰ ਕੀ ਗੱਲ ਭੈਣ ਜੀ ਅੱਜ ਬੜੇ ਦਿਨਾਂ ਬਾਅਦ ਯਾਦ ਕੀਤਾ ਤੁਸੀਂ।
ਜੀ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਐਵੇਂ ਮੈਂ ਸੋ ਸੋਚਿਆ ਵੀ ਤੁਹਾਡੇ ਨਾਲ ਗੱਲ ਕਰਾਂ, ਪਰ ਆਪਾਂ ਰੱਜਦੇ ਨੀ ਨਾ ਦੋ ਮਿੰਟਾਂ ਚ ਗੱਲ ਕਰਕੇ। ਫਿਰ ਮੈਂ ਬੋਲਿਆ ਨਾ ਥੋੜ੍ਹਾ ਟਾਈਮ ਵੀ ਚਾਹੀਦਾ ਗੱਲ ਕਰਕੇ ਥੋੜ੍ਹਾ ਜਹਾ ਮਾਇੰਡ ਫਰੈਸ਼ ਹੋ ਜਾਵੇ। ਤੇ ਥੋੜ੍ਹਾ ਟਾਈਮ ਵੀ ਚਾਹੀਦਾ ਨਾ ਆਪਣੇ ਕੋਲ।
ਜੀ ਜਦ ਆਪਣੇ ਕੋਲ ਪੰਦਰਾਂ ਵੀਹ ਮਿੰਟ ਹੋਣ ਤਾਹੀ ਤਦ ਹੀ ਗੱਲ ਕਰਨ ਦਾ ਸਵਾਦ ਆਉਂਦਾ ਇੱਕ ਦੂਜੇ ਨਾਲ ਹਾਂਜੀ। ਹੋਰ ਸੁਣਾਓ ਭੈਣ ਜੀ, ਕਿੰਨੇ ਵਜੇ ਉੱਠੇ ਸੀ ਸਵੇਰੇ ਤੁਸੀਂ?
ਸਵੇਰੇ ਪੰਜ ਵਜੇ ਉੱਠ
ਅੱਛਾ ਤੇ ਬੜਾ ਵਧੀਆ ਕਰਦੇ ਹੋ ਭੈਣ ਜੀ ਮੇਰੀ ਤੇ ਅੱਖਾਂ ਹੀ ਨਹੀਂ ਖੁੱਲਦੀਆਂ ਸਵੇਰੇ ਸਵੇਰੇ।
ਤੇ ਕੀ ਗੱਲ ਹੈ ਨਾ ਪਹਿਲਾਂ ਆਪਣਾ ਟਾਈਮਿੰਗ ਸੌਣ ਦਾ ਹੋਵੇ। ਜੇ ਸੌਣ ਦਾ ਟਾਈਮ ਆਪਾਂ ਆਪਣਾ ਠੀਕ ਹੈਗਾ ਨੌ ਦਸ ਜ਼ਿਆਦਾ ਤੋਂ ਜ਼ਿਆਦਾ ਗਿਆਰਾਂ। ਤੇ ਫੇਰ ਤਾਂ ਆਪਾਂ ਆਰਾਮ ਨਾਲ ਪੰਜ ਵਜੇ ਉੱਠ ਸਕਦੇ ਹਾਂ ਪਰ ਗੱਲ ਐਵੇਂ ਆ ਨਾ ਮਤਲਬ ਥੋੜਾ ਘਰੇ ਬਿਜੀ ਹੋਣ ਕਰਕੇ ਵੀ ਥੱਕ ਜਾਂਦੇ ਆਾਂ ਨੀਂਦ ਵੀ ਬਾਰਾਂ ਵਜੇ ਮੈਨੂੰ ਲੱਗਦਾ ਬਾਰਾਂ ਤੋਂ ਬਾਅਦ ਜਾਂ ਬਾਰਾਂ ਦੇ ਅੰਦਰ ਹੀ ਆਉਂਦੀ ਹੋਵੇਗੀ ਤੇ ਫੇਿਰ ਪੰਜ ਵਜੇ ਨੀਂਦ ਨਹੀਂ ਖੁੱਲਦੀ
ਹਾਂਜੀ ਭੈਣ ਜੀ ਬਸ ਛੇ ਵਜੇ ਦਾ ਅਲਾਰਮ ਲਗਾਈ ਦਾ ਬੇਟੇ ਨੇ ਸਕੂਲ ਜਾਣਾ ਹੁੰਦਾ ਉਹਦੇ ਵਾਸਤੇ ਤੇ ਤਾਂ ਬੜੀ ਔਖੀਆਂ ਅੱਖਾਂ ਖੁੱਲਦੀਆਂ ਫੇਰ ਅੱਖਾਂ ਖੋਲ ਕੇ ਫੇਰ ਬੱਚਿਆਂ ਨੂੰ ਉਠਾਇਦਾ ਫੇਰ ਟਿਫਨ ਟਫਨ ਰੈਡੀ ਕਰੀ ਦਾ ਤਾਂ ਸਕੂਲ ਭੇਜੀ ਦਾ ਬੜਾ ਔਖਾ ਫੇਰ ਭੇਜ ਕੇ ਭੈਣ ਜੀ ਮੈਂ ਤੇ ਦੁਬਾਰਾ ਸੋ ਜਾਂਦੀ ਹਾਂ ਕੀ ਕਰਾਂ
ਨਹੀਂ ਥੱਕ ਜਾਂਦੇ ਹੋ ਨਾ ਤੁਸੀਂ ਇੱਕ ਕੰਮ ਕਰਨਾ ਸ਼ੁਰੂ ਕਰੋ ਹੁਣ ਆਪਾਂ ਸਾਰੀਆਂ ਲੇਡੀ ਵ ਵਾਸਤੇ ਪਤਾ ਕੀ ਗੱਲ ਹੈ ਹੁਣ ਦੇਖੋ ਆਪਾਂ ਘਰਦਿਆਂ ਵਾਸਤੇ ਸਭ ਕੁਛ ਕਰਦੇ ਹਾਂ ਆਪਾਂ ਘਰਦਿਆਂ ਨੂੰ ਟਾਈਮ ਦਿੰਦੇ ਹਾਂ। ਪਰ ਸਾਡਾ ਸਰੀਰ ਵੀ ਸਾਡੇ ਲਈ ਬਹੁਤ ਜ਼ਰੂਰੀ ਆ। ਮੈਂ ਵੀ ਐਵੇਂ ਕਰਦੀ ਸੀ ਮੈਨੂੰ ਵੀ ਪਹਿਲਾਂ ਟਾਈਮ ਨਹੀਂ ਲੱਗਦਾ ਸੀਗਾ ਬਟ ਹੁਣ ਮੈਨੂੰ ਇੱਕ ਤੇ ਦੋ ਮਹੀਨੇ ਹੋਣ ਹੋ ਗਏ ਕੰਪਲੀਟ, ਮੈਂ ਪੰਜ- ਸਾਢੇ ਪੰਜ ਵਜੇ ਉੱਠ ਕੇ ਥੋੜਾ ਜਿਹਾ ਫਰੈਸ਼ ਹੋ ਕੇ ਨਾ ਅ ਮਤਲਬ ਇੱਕ ਘੰਟਾ ਪਹਿਲਾਂ ਤਾਂ ਅੱਧਾ ਘੰਟਾ ਮੈਂ ਵਾਕਿੰਗ ਕਰਦੀ ਸੀ
ਅੱਛਾ।
ਹਾਂਜੀ, ਅੱਧਾ ਘੰਟਾ ਵਾਕਿੰਗ ਕਰਦੀ ਸੀ। ਪਹਿਲਾਂ ਤਾਂ ਨਾ ਮਤਲਬ ਬਹੁਤ ਆਲਸ ਜਿਆ ਆਂਦਾ ਸੀ ਹਾਏ ਮੈਂ ਵੋਕਿੰਗ ਕਰਨ ਚੱਲੀ ਹਾਂ ਹਨਾ। ਫਿਰ ਉਹਦੇ ਬਾਅਦ ਮੈਂ ਪੰਦਰਾਂ ਮਿੰਟ ਪਹਿਲਾਂ ਸਟਾਰਟਿੰਗ ਵੋਕਿੰਗ ਕੀਤੀ, ਫੇਿਰ ਘਰੇ ਆਉਂਦੀ ਸੀ ਤਾਂ ਬੜਾ ਫਰੈਸ਼ ਜਿਆ ਲੱਗਣ ਲੱਗ ਗਿਆ ਵੇ ਥੋੜਾ ਜਹਾ ਗਰਮ ਹੋ ਜਾਂਦ ਸਰੀਰ ਵਾਰਮਅਪ ਹੋ ਜਾਂਦੇ ਨਾ ਅਪਣਾ। ਫਿਰ ਹੌਲੇ-ਹੌਲੇ ਕੀ ਕਰੋ? ਪੰਦਰਾਂ ਮਿੰਟ ਵੋਕਿੰਗ ਸਟਾਰਟ ਕਰੋ। ਜੇ ਤੁਹਾਨੂੰ ਸਵੇਰੇ ਨਹੀਂ ਹੁੰਦਾ ਤਾਂ ਤੁਸੀਂ ਸ਼ਾਮ ਜ਼ਰੂਰ ਟਾਈਮ ਕੱਢੋ।
ਹਾਂਜੀ-ਹਾਂਜੀ, ਭੈਣਜੀ ਮੈਂ ਸ਼ਾਮੀ ਟਾਈਮ ਕੱਢਦੀ ਆਂ ਮੈਂ ਸ਼ਾਮੀ ਪੰਜ ਤੋਂ ਛੇ ਯੋਗਾ ਜਾਂਨੀ ਆਂ। ਤੇ ਕਿਉਂਕਿ ਵੋ ਹਾਂ ਵੋਕਿੰਗ ਕਰਨ ਵਿੱਚ ਨਾ ਫਿਰ ਤੁਹਾਨੂੰ ਪਤਾ ਕੋਈ ਨਾ ਕੋਈ ਮਿਲ ਜਾਂਦਾ ਆ। ਤੇ ਉਹ ਬਸ ਉਹ ਜਨਾਨੀਆਂ ਨਾ ਆਪਣਾ ਟੈਮ ਖ਼ਰਾਬ ਕਰਦੀਆਂ ਆਪਣਾ ਦੁੱਖ- ਸੁੱਖ ਦੱਸਣ ਲੱਗ ਜਾਂਦੀਐਂ ਕਈ ਕਈ ਤੁਹਾਨੂੰ ਪਤਾ ਵੇਲੀਆਂ ਜਨਾਨੀਆਂ ਵੀ ਹੁੰਦੀਐਂ ਉਹ ਫੜ ਕੇ ਖੜੀਆਂ ਹੀ ਹੋ ਜਾਂਦੀਐਂ। ਪੈਲੇ ਅਪਣੀ ਸਾਰੀ ਕਹਾਣੀ ਸੁਣਾਂਦੀਆਂ ਏ, ਤੇ ਚੱਲਣ ਵੀ ਨੀ ਦੇਦੀਆ ਕਈ ਤੇ ਸਾਡੇ ਨਾਲ ਟੁਰਦੀਆਂ ਜਿਹੜੀ ਸਾਡੀ ਏਜ ਦੀਆਂ ਹੂੰਦੀਆਂ, ਤੇ ਕਈ ਵੱਡੀਆਂ ਜਨਾਨੀਆਂ ਮਿਲ ਜਾਂਦੀਆਂ, ਸਿਆਣੀਆਂ ਜਨਾਨੀਆਂ, ਓ ਤੇ ਜੀ ਓਨਾਂ ਨੂੰ ਪਹਿਲੇ ਸਾਰੀ ਅਪਨੀ ਹਿਸਟਰੀ ਦੱਸੋ। ਸੁਣੋ ਉਹਨਾਂ ਦੀ ਹਿਸਟਰੀ ਤਾਂ ਉਹ ਅੱਗੇ ਚੱਲਣ ਦਿੰਦੀਆ ਹੈ। ਇਸ ਕਰਕੇ ਮੈਂ ਨਾ ਵੋਕ ਵੋਕ ਕਰਨ ਤੇ ਜਾਂਦੀ ਨੀ ਚਾਹੇ ਮੇਰੇ ਨਾਲ ਹੀ ਬਿਲਕੁਲ ਘਰ ਦੇ ਪਾਰਕ ਹੈਗਾ ਜੇ ਬਟ ਮੈਂ ਵੋਕ ਕਰਨ ਨੀ ਜਾਂਦੀ ਫਿਰ ਮੈਂ ਸੋਚਿਆ ਯੋਗਾ ਈ ਠੀਕ ਏ, ਓਥੇ ਅਹ ਓਥੇ ਟੀਚਰ ਹੈਗੇ ਨੇ ਜੇੜੇ ਸਾਡੇ ਗੁਰੂ ਹੈਗੇ ਨ ਯੋਗਾ ਗੁਰੂ ਓ ਨਾ ਬੜਾ ਵਧੀਆ ਕਰਾਉਂਦੇ ਨੇ ਉਹ ਨਾ ਬਿਲਕੁਲ ਡਿਸਟਰਬੈਂਸ ਵੀ ਨੀ ਹੋਣ ਦਿੰਦੇ ਪੂਰੀ ਕਲਾਸ ਵਿੱਚ ਫੋਨ ਵੀ ਕਹਿੰਦੇ ਨ ਸਾਇਲੈਂਟ ਕਰੋ। ਹਾਂਜੀ ਔਰ ਪੂਰੇ ਵਧੀਆ ਤਰੀਕੇ ਨਾਲ ਯੋਗਾ ਕਰਾਉਂਦੇ ਨੇ ਬਸ ਫੇਰ ਮੈਂ ਨਾ ਹਾਂਜੀ-ਹਾਂਜੀ ਮੈਂ ਨਾ ਫੇਰ ਸ਼ਾਮੀ ਦੀ ਯੋਗਾ ਕਰਨ ਦੀ ਰੂਟੀਨ ਬਨਾਈ ਹੋਈ ਏ। ਸਵੇਰੇ ਫਿਰ ਤੁਹਾਨੂੰ ਪਤਾ ਫਿਰ ਮੈਨੂੰ ਆਲਸ ਜਾਇਆ ਰਹਿੰਦਾ ਹੈ ਤੁਹਾਨੂੰ ਪਤਾ ਥੱਕਿਆ ਥੱਕਿਆ ਸਰੀਰ ਲੱਗਦਾ ਹੈ। ਮੈਂ ਤਾਂ ਬੱਚਿਆਂ ਨੂੰ ਸਕੂਲ ਭੇਜ ਕੇ ਮੈਂ ਦੁਬਾਰਾ ਸੋ ਜਾਂਦੀ ਆਂ ਤੇ ਮੇਰੇ ਘਰ ਨਾਸ਼ਤੇ ਦੀ ਰੋਟੀ ਰੁਟੀਨ ਗਿਆਰਾਂ ਵਜੇ ਦੀ ਹੈ ਤੇ ਫੇਰ ਓਸ ਤੋਂ ਮੈਂ ਪਹਿਲੇ ਘੰਟਾ ਡੇਢ ਪਹਿਲੇ ਉੱਠ ਕੇ ਨਹਾ ਧੋ ਕੇ ਅਪਨਾ ਨਾਸ਼ਤਾ ਰੇਡੀ ਕਰ ਲੈਂਨੀ ਆਂ।
ਸਈ ਗੱਲ ਐ। ਨਈ ਵਧੀਆ ਗੱਲ ਐ ਬਟ ਤੁਸੀਂ ਜਿਵੇਂ ਵੀ ਹੋ ਮਤਲਬ ਯੋਗਾ ਦੇ ਲਿਏ ਵੀ ਟਾਈਮ ਕੱਢ ਇਹ ਵੀ ਜ਼ਰੂਰੀ ਹੈ ਬੋਤ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਬਸ ਤੁਹਾਨੂੰ ਪਤਾ ਸਰੀਰ ਤੇ ਸਭ ਤੋਂ ਪਹਿਲਾਂ ਅਪਨਾ ਸਰੀਰ ਠੀਕ ਤੇ ਸਭ ਠੀਕ।
ਪਤਾ ਹੁਣ ਅੱਜ ਕੱਲ ਕਿਵੇਂ ਸੋਚ ਆ ਚਾਹੇ ਆਪਣੇ ਘਰ ਦੇ ਵੱਡਿਆਂ ਦੀ ਸੋਚ ਚੱਲੋ ਜਾਂ ਆਪਣੇ ਤੋਂ ਬੜੇ ਬੁਢੇ ਜੇੜੇ ਹੈਗੇ ਓਨਾਂ ਦੀ ਸੋਚਾਂ ਪਤਾ ਕਿਵੇਂ ਹੁੰਦੀਆਂ ਨੇ ਕੀ ਜੀ ਲੇਡੀਜ਼ ਲੇਡੀਜ ਹੈਗੀ ਆ ਘਰ ਵਿੱਚ ਇਹ ਮੋਟੀ ਹੋਈ ਜਾ ਰਹੀ, ਓਨਾਂ ਨੂੰ ਲੱਗਦਾ ਐ ਤਾਂ ਕੁੱਛ ਕਰਦੀ ਨੀ
ਕਰਦੀਆਂ ਹੀ ਨੀ ਸਹੀ ਗੱਲ ਇਹ ਤੇ ਬੈਠੀਆਂ ਹੀ ਰਹਿੰਦੀਆਂ ਨੇ ਤਾਂ ਹੀ ਸਭ ਤੋਂ ਜ਼ਿਆਦਾ ਤੁਸੀਂ ਦੇਖਿਆ ਅ ਜਨਾਨੀਆਂ ਦੇ ਪਿੱਛੋਂ ਦੀ ਲੱਕ ਜਾਦਾ ਭਾਰੀ ਹੋ ਜਾਂਦੇ ਨੇ। ਕਿਉਂਕਿ ਬੈਠ-ਬੈਠ ਕੇ ਓਨਾਂ ਨੂੰ ਲੱਗਦਾ ਸਭ ਨੂੰ ਕਿ ਫੈਟ ਸਭ ਤੋਂ ਜਿਆਦਾ ਇਨਾਂ ਦਾ ਅ ਟੰਗਾ ਤੇ ਹੀ ਹੈਗਾ ਤੇ ਏ ਨਾਂ ਬੈਠੀਆਂ ਰੈਨ। ਦਿਆਂ ਨੇ ਤਾਂ ਐਵੇਂ ਹੁੰਦਾ ਐ।
ਗੱਲ ਪਤਾ
ਤੇ ਉਹਦੇ ਵਾਸਤੇ ਹਾਂਜੀ
ਹਾਂਜੀ, ਗੱਲ ਐਵੇਂ ਆ ਕਿਹ ਪਤਾ ਲੱਗਦਾ ਉਹਨਾਂ ਨੂੰ ਲੱਗਦਾ ਵੀ ਇਹ ਮੋਟੀਆਂ ਹੁੰਦੀਆਂ ਨੇ ਪਰ ਤੁਹਾਨੂੰ ਪਤਾ ਮੋਟੀਆਂ ਨਹੀਂ ਹੁੰਦੀਆਂ ਐਕਚੁਅਲ ਵੋ ਬਹੁਤ ਕੰਮ ਕਰਦੀਆਂ ਨੇ ਥੱਕ ਜਾਂਦੀਆਂ ਨੇ ਅੰਦਰੂਨੀ ਵੀ ਥੱਕ ਜਾਂਦੀਆਂ ਨੇ ਮੈਂਟਲੀ ਵੀ ਡਿਸਟਰਬ ਹੁੰਦੀਆਂ ਨੇ ਮੈਂਟਲੀ ਮਤਲਬ ਕਿਵੇਂ ਹੋ ਗਿਆ ਥੋੜਾ ਜਹਾ ਘਰ ਦਾ ਟੈਂਨਸ਼ਨ ਹੋ ਗਿਆ ਵੀ ਛੋਟੀ ਛੋਟੀ ਗੱਲਾਂ ਦਾ ਖੁਦ ਨੂੰ ਰਿਲੈਕਸ ਨਹੀਂ ਹੁੰਦੀਆਂ ਕਰਕੇ ਮੋਟੀਆਂ ਹੁੰਦੀਆਂ ਨੇ ਉਲਟਾ ਮੋਟਾ ਹੋਣਾ ਇਹ ਟੈਨਸ਼ਨ ਦਾ ਹੀ ਸ਼ਿਕਾਰ ਆ ਨਾ ਕਿ ਪਤਲਾ ਹੋਣਾ
ਹਾਂਜੀ ਬਿਲਕੁਲ ਸਟਰ੍ਰੈਸ ਨਾਲ ਕਈ ਵਾਰ ਲੋਕਾਂ ਨੂੰ ਸਾਡੇ ਵਰਗੇ ਲੋਕਾਂ ਨੂੰ ਥਾਇਰੋਇਡ ਹੋ ਜਾਂਦਾ ਥਾਇਰੋਇਡ ਨਾਲ ਵੀ ਬੜਾ ਫੈਟ ਵੱਧਦਾ ਜੇ ਉਹ ਸਾਨੂੰ ਪਤਾ ਹੀ ਨਹੀ ਆਉਂਦਾ ਕਈ ਵਾਰ ਕਿੰਨੇ ਕਿੰਨੇ ਸਾਲ ਬਾਅਦ ਲੋਕਾਂ ਨੂੰ ਪਤਾ ਚੱਲਦਾ ਕੀ ਸਾਨੂੰ ਥਾਇਰੋਇਡ ਹੈਗਾ ਤਾਂ ਸਾਡਾ ਫੈਟ ਵੱਧ ਰਿਹਾ
ਹਾਂਜੀ ਬਹੁਤ ਵਧੀਆ ਗੱਲ ਹੈ ਜਿਹੜੇ ਹਨਾ ਯੋਗਾ ਅ ਮੈਂ ਵੀ ਦੋ ਸਾਲ ਪੂਰਾ ਕੋਰਸ ਕੀਤਾ ਯੋਗਾ ਦਾ ਮੈਨੂੰ ਵੀ ਬਹੁਤ ਬਹੁਤ ਫ਼ਰਕ ਲੱਗਿਆ ਯੋਗਾ ਦੇ ਨਾਲ ਆਪਣੀ ਜਿਹੜੀ ਪੂਰੀ ਬੋਡੀ ਆ ਨਾ ਇਹ ਇੱਕ ਇਹਦੇ ਵਿੱਚ ਨਾ ਮਤਲਬ ਜਿਵੇਂ ਹੁਣ ਮੈਂ ਇੰਗਲਿਸ਼ ਵਰਡ ਯੂਜ ਕਰਦੀ ਹਾਂ ਫਲੈਕਸੀਬਲ ਹੋ ਜਾਂਦਾ ਬੰਦਾ
ਹਾਂਜੀ ਬਿਲਕੁਲ ਬੜੀ ਸਟਿਫਨੈਸ ਹੁੰਦੀ ਹੈ ਸਾਡੀ ਬੋਡੀ ਵਿੱਚ ਤੇ ਉਹ ਸਾਰੀ ਸਟਿਫਨੈਸ ਦੂਰ ਹੋ ਜਾਂਦੀ ਹੈ ਫਿਰ ਫਲੈਕ ਸਬਲੋਂ ਜਾਂਦੇ ਹਾਂ ਅਸੀਂ ਪਹਿਲੇ ਤੁਸੀਂ ਮੰਨੋਗੇ ਮੈਂ ਪਾਦ ਹਸਤ ਆਸਨ ਹੈਗਾ ਇੱਕ ਉਹ ਆਸਨ ਕਰਦੀ ਸੀਗੀ ਹਾਂ ਹਾਂਜੀ ਹਾਂਜੀ ਹਾਂਜੀ ਮੈਂ ਨਾ ਹੱਥਾਂ ਨੂੰ ਪੈਰਾਂ ਤੱਕ ਲਾਉਂਦੀ ਸੀ ਤੇ ਮੇਰੇ ਹੱਥ ਹੀ ਨੀ ਲੱਗਦੇ ਸੀ ਨੀਚੇ ਪੈਰਾਂ ਤੱਕ ਤੇ ਮੈਂ ਕਹਿੰਦੀ ਸੀ ਦਸ ਸਾਰਾ ਢਿੱਡ ਮੇਰਾ ਵਿੱਚ ਅੜ ਗਿਆ ਪਤਾ ਨਹੀਂੀ ਇੱਥੋਂ ਹੀ ਮੈਂ ਮੋਟੀ ਹੋ ਗਈ ਪਰ ਫੇਰ ਮੈਂ ਧੀਰੇ ਧੀਰੇ ਕਰਨ ਲੱਗ ਗਈ ਤੇ ਮੇਰੇ ਹੱਥ ਇੰਨੀ ਅੱਛੀ ਤਰ੍ਹਾਂ ਪੈਰਾਂ ਨੂੰ ਲੱਗੀ ਲ ਲੱਗ ਗਿਆ ਉਹ ਹੋਰ ਅੱਛਾ ਲੱਗਣ ਲੱਗ ਗਿਆ ਕਿ ਹਾਂ ਮੇਰੇ ਕੋਲ ਹੋ ਰਿਹਾ ਫਿਰ ਐਵੇਂ ਕ ਹਾਂਜੀ ਹਾਂਜੀ ਹਾਂਜੀ ਐਵੇਂ ਕਰਦੇ ਕਰਦੇ ਫਿਰ ਮੈਨੂੰ ਸ਼ੌਂਕ ਪੈ ਗਿਆ ਬਸ ਫੇਰ ਮੈਂ ਹਾਂਜੀ ਇਸ ਕਰਕੇ ਮੈਂ ਰੂਟੀਨ ਬਣਾ ਲਈ ਮੈਂ ਕਿਹਾ ਯੋਗਾ ਤੇ ਮੈਂ ਜਾਊਂਗੀ ਜਾਊਂਗੀ ਨਾਲ ਸਾਨੂੰ ਫਿਰ ਹਲਕਾ ਲੱਗਦਾ ਸਰੀਰ ਸਵੇਰੇ ਸਵੇਰੇ ਮੈਨੂੰ ਬੱਸ ਥੱਕਿਆ ਲੱਗਦਾ ਫਿਰ ਮੈਂ ਜਦ ਨੌ ਵਜੇ ਉੱਠਦੀ ਆ ਨਾ ਨੌ ਸਾਡੇ ਨੌ ਵਜੇ ਫਿਰ ਮੈਨੂੰ ਇੰਝ ਲੱਗਦਾ ਬਸ ਹੁਣ ਮੈਨੂੰ ਠੀਕ ਹੋ ਗਿਆ ਕੁਛ ਆਦਤ ਵੀ ਸਾਡੇ ਸਰੀਰ ਨੂੰ ਓਦਾਂ ਦੀ ਪੈ ਜਾਂਦੀ ਹੈ ਨਾ ਕਿ ਦੁਬਾਰਾ ਸੋਨਾ ਹਾਂ ਬਸ ਇਸ ਕਰਕੇ ਵੀ ਨਾ ਥੋੜ੍ਹੀ ਰੂਟੀਨ ਮੇਰੀ ਐਵੇਂ ਜਿਹੀ ਬਣ ਗਈ ਮੈਂ ਜਲਦੀ ਉੱਡ ਉੱਠਦੀ ਤੇ ਹਾਂ ਪਰ ਐਵੇਂ ਤੁਹਾਨੂੰ ਦੱਸਿਆ ਜਿਵੇਂ ਉਵੇਂ ਉੱਠਦੀ ਆ ਵੀ ਬੱਚਿਆਂ ਨੂੰ ਸਕੂਲ ਭੇਜ ਕੇ ਦੁਬਾਰਾ ਸੋ ਜਾਂਦੀ ਹਾਂ ਫੇਰ ਉੱਠਦੀਆਂ ਫੇਰ ਆਪਣਾ ਘਰ ਦਾ ਕੰਮ ਸ਼ੁਰੂ ਕਰਨੀ ਆ
ਬਹੁਤ ਜ਼ਰੂਰੀ ਆਪਣਾ ਖਿਆਲ ਰੱਖਣਾ ਪਤਾ ਕੀ ਐ ਹੁਣ ਗੱਲ ਐਵੇਂ ਆ ਨਾ ਆਪਾਂ ਬੱਚਿਆਂ ਵਿੱਚ ਘਰਦਿਆਂ ਵਿੱਚ ਸਾਰਾ ਟਾਈਮ ਕੱਢਦੇ ਹਾਂ ਬਟ ਸਾਡੇ ਲਈ ਕਿਉਂ ਨੀ ਕੱਢਣਾ ਅਸੀਂ
ਹਾਂਜੀ ਬਸ ਆਪਣੇ ਆਪ ਨੂੰ
ਜ਼ਰੂਰੀ ਆ ਹੁਣ ਆਪਣੀਆਂ ਮੰਮੀਆਂ ਨੇ ਜਿਹੜੀਆਂ ਇਹਨਾਂ ਨੂੰ ਬੀ ਪੀ ਹੋ ਗਿਆ ਸ਼ੂਗਰ ਹੋ ਗਿਆ ਜਾਂ ਕੋਈ ਹੋਰ ਵੀ ਪ੍ਰੋਬਲਮ ਆ ਕਿਉਂ ਹੋ ਗਈ ਪਤਾ ਇਹਨਾਂ ਨੇ ਸਾਰਾ ਆਪਣਾ ਜੀਵਨ ਸਿਰਫ ਫੈਮਿਲੀ ਤੇ ਸਿਰਫ ਫੈਮਿਲੀ ਦਿੱਤੀ ਹੈ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਹਨਾਂ ਨੇ ਆਪਣੀ ਤਰਫ ਤੇ ਧਿਆਨ ਹੀ ਨਹੀਂੀ ਦਿੱਤਾ ਬ ਸਾਰਾ ਦਿਨ ਤੇ ਫੈਮਿਲੀ ਬਾਰੇ ਹੀ ਸੋਚਿਆ
ਅੱਛੀ ਗੱਲ ਹੈ ਫੈਮਿਲੀ ਇਨੀ ਵੀ ਧਿਆਨ ਦੋ ਬਟ ਸਾਡਾ ਸਰੀਰ ਬਹੁਤ ਜ਼ਰੂਰੀ ਆ ਸਾਡੇ ਵਾਸਤੇ
ਹਾਂਜੀ ਕਮ ਸੇ ਕਮ ਇੱਕ ਘੰਟਾ ਤਾਂ ਆਪਣੇ ਸਰੀਰਸਤੇ ਜ਼ਰੂਰ ਘੱਢਣਾ ਚਾਹੀਦਾ ਚਾਹੇ ਤੁਸੀਂ ਵੋਕ ਕਰੋ ਸਵੇਰੇ ਜਲਦੀ ਉੱਠ ਕੇ ਚਾਹੇ ਤੁਸੀਂ ਯੋਗਾ ਕਰੋ ਚਾਹੇ ਤੁਸੀਂ ਵੈਸੇ ਆਪਣੇ ਲਈ ਰੂਟੀਨ ਬਣਾਓ ਜਿਵੇਂ ਮਰਜੀੀ ਆਪਣੇ ਕੰਮ ਸਾਰੇ ਸਵੇਰੇ ਖ਼ਤਮ ਕਰੋ ਦਿਨੇ ਆਪਣੇ ਵਸਤੇ ਰੂਟੀਨ ਬਣਾਓ ਦਿਨ ਵੇਲੇ ਕੁਛ ਨਾ ਕੁਛ ਕਰੋ ਆਪਣੇ ਵਾਸਤੇ
ਹਾਂਜੀ
ਤਾਂ ਹੀ ਸਾਡਾ ਸਰੀਰ ਠੀਕ ਰਹੇਗਾ ਜੇ ਆਪਾਂ ਠੀਕ ਰਹਾਂਗੇ ਤੇ ਆਪਣੇ ਆਪ ਅਸੀਂ ਸਾਰਿਆਂ ਦਾ ਧਿਆਨ ਰੱਖ ਲਾਂਗੇ ਜੇ ਆਪਾਂ ਖੁਦ ਹੀ ਨੀ ਠੀਕ ਰਹਾਂਗੇ ਫੇਿਰ ਤਾਂ ਸਾਨੂੰ ਬਲਕਿ ਦੂਸਰੇ ਬੰਦੇ ਦੀ ਲੋੜ ਪੈ ਜਾਣੀ ਆਪਣਾ ਧਿਆਨ ਰੱਖ
ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ
ਹਾਂਜੀ
ਤੁਸੀਂ ਇਹ ਜਿਹੜੀਆਂ ਪੁਰਾਣੀਆਂ ਬੁੜੀਆਂ ਸੀਗੀਆਂ ਇਹ ਦੇਖੀਆਂ ਤੁਸੀਂ ਕਦੇ ਕੱਪੜੇ ਧੋਂਦੇ ਹੋਈਆਂ ਇਹ ਪੈਰਾਂ ਦੇ ਭਾਰ ਬੈਠਦੀਆਂ ਸੀਗੀਆਂ
ਬਿਲਕੁਲ ਬਿਲਕੁਲ ਬਿਲਕੁਲ ਪੈਰਾਂ ਦੇ ਭਾਰ ਪੈਂਦੇ ਆ
ਹੁਣ ਆਪਣੇ ਜ ਆਪਣੇ ਜ਼ਮਾਨੇ ਵਿੱਚ ਦੇਖੋ ਇਹ ਇੰਗਲਿਸ਼ ਟੋਇਲਟਸ ਆ ਗਈਆਂ ਨੇ ਸਾਨੂੰ ਬਹੁਤ ਜ਼ਰੂਰੀ ਆ ਆਪਣੇ ਅਹ ਖਾਸ ਲੇਡੀ ਨੂੰ ਵੀ ਆਪਣੇ ਪੈਰਾਂ ਦੇ ਭਾਰ ਬੈਠਣ ਕੋਸ਼ਿਸ਼ ਕਰਨ ਕਿਉਂਕਿ ਆਪਣੀ ਸਾਰੀ ਜਿਹੜੀ ਨਾੜੀ ਹੈਗੀ ਆ ਨੱਸ ਹੈਗੀ ਆ ਨਾ
ਹਾਂਜੀ ਹਾਂਜੀ
ਹੈਲੋ
ਹਾਂਜੀ ਹੈਲੋ ਹਾਂਜੀ ਹਾਂਜੀ ਹ ਨਾ ਹਾਂਜੀ ਹਾਂਜੀ ਨੈਟਵਰਕ ਪ੍ਰੋਬਲਮ ਆ ਰਹੀ ਸੀਗੀ ਆ ਜਾਂਦੀ ਹੈ ਕਈ ਵਾਰ ਪਰ ਕਈ ਵਾਰ ਵਿੱਚੋਂ ਠੀਕ ਹੋ ਜਾ ਹਾਂਜੀ ਹਾਂਜੀ ਜੀ ਹਾਂਜੀ ਮੱਲ ਆਸਨ ਕਰਾਉਂਦੇ ਨੇ ਸਾਨੂੰ ਯੋਗਾ ਚ ਬਕਾਇਦਾ ਮਾਲ ਆਸਨ ਕਰਾਉਂਦੇ ਨੇ ਪਹਿਲੇ ਤੇ ਮੈਂ ਬੈਠ ਹੀ ਨੀ ਸਕਦੀ ਸੀ ਜੇ ਨੀਚੇ ਪੈਰਾਂ ਭਾਰ ਆਦਤ ਖ਼ਰਾਬ ਹੋ ਗਈ ਕਿਉਂਕਿ ਅਸੀਂ ਪੋਚੇ ਤੇ ਮਾਰਨੇ ਨਹੀਂ ਘਰ ਉਹ ਅਸੀਂ ਉਹਦੇਸਤੇ ਕੰਮਲੀਆਂ ਲਾਈਆਂ ਹੁੰਦੀਆਂ ਨੇ ਕੰਮ ਕਰਨ ਵਾਸਤੇ ਤੇ ਪੋਚੇ ਤੇ ਮਾਰਨੇ ਨਹੀਂ ਅਸੀ ਤੇ ਅਸੀਂ ਫਿਰ ਉਹ ਥੱਲੇ ਪਹਿਰਾਂ ਭਾਰ ਬੈਠ ਹੀ ਨਹੀਂ ਸਕਦੇ ਸੀਗੇ ਜਾਂ ਬੈਠਦੇ ਸੀ ਤੇ ਇੱਕ ਮਿੰਟ ਸਾਡੀ ਟੰਗਾਂ ਸੋ ਜਾਂਦੀਆਂ ਸੀ ਉਹ ਕੀੜੀਆਂ ਨੀ ਕੱਟਣ ਲੱਗ ਜਾਂਦੀਆਂ ਟੰਗਾਂ ਤੇ ਬਸ ਉਵੇਂ-ਉਵੇਂ ਹੋਣ ਲੱਗ। ਜਾਂਦਾ ਸੀ ਤੇ ਹੁਣ ਯੋਗਾ ਜਾ ਕੇ। ਉੱਥੇ ਯੋਗਾਸ ਦੋ ਵਾਰੀ ਦੋ ਮਿੰਟ ਜਰੂਰ ਕਰਾਂਦੇ ਨੇ ਮਲ ਆਸਨ ਤੇ ਮਲ ਆਸਨ ਤੋਂ ਰਿਲੇਟਿਡ ਬੜੀ ਸਾਰੀ ਐਕਸਸਾਈਜ਼ ਵੀ ਕਰਾਉਂਦੇ ਨੇ ਤੇ ਬਸ ਉਹ ਹੁਣ ਥੋੜਾ ਉਹਦੇ ਨਾਲ ਠੀਕ ਲੱਗਣ ਲੱਗਦਾ ਕਿ ਹੁਣ ਅਸੀਂ ਬਹਿ ਸਕਦੇ ਹਾਂ ਮਲ ਆਸਣ ਵਿੱਚ
ਅ ਮੈਂ ਤੁਹਾਨੂੰ ਨਾ ਕੁਛ ਮੇਰੇ ਫੋਟੋਜ਼ ਨੇ ਯੋਗਾ ਪੋਜ਼ ਦੇ ਮੈਂ ਤੁਹਾਨੂੰ ਉਹ ਜਰੂਰ ਮਤਲਬ ਭੇਜਾਂਗੀ
ਹਾਂਜੀ-ਹਾਂਜੀ ਜਰੂਰ ਭੇਜਣਾ ਹਾਂਜੀ ਵਟਸਐਪ ਤੇ ਭੇਜਣਾ ਤੁਸੀਂ ਮੈਨੂੰ ਜਰੂਰ ਦੇਖਾਂਗੇ ਤੁਸੀਂ ਵੀ ਕਾਫੀ ਅੱਛਾ ਵੇਟ। ਅ ਆਪਣਾ ਲੂਜ਼ ਕੀਤਾ ਸੀਗਾ ਮੈਂ ਤੁਹਾਡੀ ਸਟੇਟਸ ਦੇਖਿਆ ਸੀ ਤੁਸੀਂ ਸਟੇਟਸ ਲਗਾਇਆ ਹੋਇਆ ਸੀ ਨਾ ਮੈਂ ਦੇਖਿਆ ਸੀ ਕਿ ਤੁਸੀਂ ਕਾਫ਼ੀ ਅੱਛਾ ਆਪਣਾ ਵੇਟ ਲੋਸ ਕੀਤਾ ਸੀਗਾ ਪਹਿਲੇ ਤਾਂ ਮੈਂ ਵੀ ਸੀਗਾ ਬਟ ਹੁਣ ਮੇਰਾ ਦੁਬਾਰਾ ਗੇਨ ਹੋ ਗਿਆ ਵੇਟ ਦੁਬਾਰਾ, ਕਿਉਂਕਿ ਨਾ ਮੈਂ ਥੋੜਾ ਨਾ ਪਰਹੇਜ ਪਰਹੇਜ਼ ਜਿਹਾ ਨਹੀ ਕਰ ਪਾਉਂਦੀ ਬਸ ਕੁਛ ਨਾ ਕੁਛ ਆਊਟਿੰਗ ਹੋ ਜਾਂਦੀ ਹੈ ਕਿਤੇ ਨਾ ਕਿਤੇ ਜਾਣਾ, ਆਉਣਾ ਕੋਈ ਫੰਕਸ਼ਨ ਪਾਰਟੀ ਕੁੱਛ ਨਾ ਕੁੱਛ ਲੱਗਿਆ ਹੀ ਰਹਿੰਦਾ ਤੁਹਾਨੂੰ ਪਤਾ ਲੋਕਲ ਹੈਗੇ ਅਸੀਂ, ਸਾਡੇ ਸਾਰੇ ਰਿਸ਼ਤੇਦਾਰ ਲੋਕਲ ਜੇ ਉਹ ਕਦੀ ਕਿਸੇ ਦਾ ਬਰਡੇ ਕਿਸੇ ਦੀ ਐਨੀਵਰਸਰੀ ਹੋ ਗਈ ਕਿਸੇ ਘਰ ਵੈਸੇ ਜਾਣਾ ਆਉਣਾ ਹੋ ਗਿਆ ਬਸ ਇਹੀ ਚੱਕਰਾਂ ਵਿਚ ਨਾ ਮਹੀਨੇ ਚ ਚਾਰ ਪੰਜ ਤੇ ਪਾਰਟੀਆਂ ਹੀ ਹੋ ਜਾਂਦੀਆਂ ਨੇ
ਨਹੀਂ ਜ਼ਰੂਰੀ ਵੀ ਆ ਹਨਾ, ਫੈਮਿਲੀ ਨੂੰ, ਆਪਣੇ ਨੂੰ, ਸਾਰੇ ਨੂੰ ਟਾਈਮ ਦੇਣਾ
ਬਿਲਕੁਲ ਆ ਤੇ ਹੈ ਹੀ ਏ ਫੇਰ ਤੁਹਾਨੂੰ ਪਤਾ ਗੈਦਰਿੰਗ ਹੀ ਜਾਓ ਜਾਂ ਸਾਰਾ ਕੁੱਝ ਸਮਾਨ ਦੇਖੋ ਤੁਸੀਂ ਖਾਣ ਪੀਣ ਦਾ ਦੇਖ ਕੇ ਵੈਸੇ ਹੀ ਮਨ ਕਰ ਜਾਂਦਾ ਜੀ ਚਲੋ ਖਾਈ ਲਓ ਥੋੜਾ -ਥੋੜਾ ਕਰਕੇ ਤੁਹਾਨੂੰ ਪਤਾ ਸਾਰਾ ਕੁੱਝ ਖਾਇਆ ਜਾਂਦਾ ਫਿਰ ਆਹ, ਮੰਨੋ ਨੀ ਮਨ ਨੂੰ ਰੋਕਿਆ ਨਹੀਂ ਜਾਂਦਾ ਨਾ ਸਾਡੇ ਹਾਂ ਬਸ ਇਹੀ ਹੈ ਕਿ ਸਵੇਰੇ ਉੱਠੀਏ ਅਗਰ ਅਸੀਂ ਦੋ ਘੰਟੇ ਆਪਣੇ ਸਰੀਰ ਨੂੰ ਦੇਈਏ ਤੇ ਆਪਣੇ ਆਪ ਅਸੀਂ ਫਿਰ ਆਪਣੇ ਆਪ ਨੂੰ ਸਹੀ ਰੱਖ ਸਕਦੇ ਹਾਂ ਇੱਕ ਦਿਨ ਖਾ ਲਈਏ ਅਗਲੇ ਦੋ -ਤਿੰਨ ਦਿਨ ਫਿਰ ਪਰਹੇਜ਼ ਕਰ ਲਈਏ, ਤਾਂ ਹੀ
ਰੱਖ ਸਕਦੇ ਹਾਂ ਤੁਹਾਡੀ ਗੱਲ ਬਹੁਤ ਸਹੀ ਲੱਗੀ। ਬਹੁਤ ਵਧੀਆ ਲੱਗਿਆ, ਟਾਈਮ ਕੱਢ ਲਿਆ ਕਰਾਂਗੇ, ਮਿਲਾਂਗੇ ਆਪਾਂ ਛੇਤੀ ਤੇ
ਹਾਂਜੀ, ਹਾਂਜੀ ਗੱਲ ਵੀ ਕਰਾਂਗੇ ਜਦੋਂ ਯਾਦ ਆਈ ਇੱਕ ਦੂਜੇ ਦੀ, ਯਾਦ ਤੇ ਭੁੱਲਦੇ ਤੇ ਅਸੀਂ ਕਦੇ ਵੀ ਨੀ ਬਾਕੀ ਆਏ ਜਦੋਂ ਹਾਂਜੀ, ਹਾਂਜੀ ਜਦੋਂ -ਜਦੋਂ ਅੱਗੇ ਟਾਈਮ ਲੱਗਿਆ ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਠੀਕ ਹੈ ਜੀ, ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ।